ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ।
ਹੋਰ ਠੀਕ ਹੋ?
ਖ
ਹਾਂਜੀ ਠੀਕ ਹੋਰ ਘਰ ਸਭ ਵਧੀਆ।
ਜਾਗਤ ਦੱਸੋ ਕਿਵੇਂ ਹੋ ਘਰ ਦੇ?
ਸਭ ਵਧੀਆ ਚਰਦੀ ਕਲਾ ਚ
ਹਾਂਜੀ
ਸਭ ਵਧੀਆ ਚੜ੍ਹਦੀ ਕਲਾ ਚ
ਅੱਛਾ ਬੰਦੇ ਜੀ ਬੰਦੇ ਹੋਰ ਕੀ ਕਰਦੇ?
ਕੁਛ ਨੀ ਰੋਟੀ ਰੋਟੀ ਪਕਾ ਰਹੇ ਸੀ।
ਅ ਠੀ ਠੀੀ ਟੋਟੀ ਮ
ਹਾਂਜੀ ਰੋਟੀ ਚ ਬੂੰਦੀ ਤੇ ਰੋਟੀ।
ਹਾਂਜੀ
ਬੂੰਦੀ ਦਾਲ ਔਰ ਰੋਟੀ
ਅੱਛਾ ਬੂੰਦੀ, ਦਾਲ, ਰੋਟੀ ਬਣਾਈ ਤੁਸੀ।
ਹਾਂਜੀ-ਹਾਂਜੀ।
ਬਸ ਮੈਂ ਵੀ, ਮੈਂ ਵੀ ਰੋਟੀ ਪਾ ਕੇ ਬੈਠੀ ਹਾਂ। ਮੈਂ ਗਿਆ ਭੈਣ ਨੂੰ। ਫੋਲ ਕਰ ਲਾਂ
ਹਾਂਜੀ-ਹਾਂਜੀ।
ਹਾਂਜੀ ਮ ਅਤੇ ਹੋਰ ਬੱਚੇ ਠੀ ਕਡੇ
ਹਾਂਜੀ ਸਭ ਵਧੀਆ ਸਕੂਲ ਸਕਾਲ ਜਾਂਦੇ ਨੇ ਸਾਡੇ ਬੱਚੇ
ਹਾਂਜੀ
ਸਕੂਲ ਜਾਂਦੇ ਨੇ
ਹਾਂਜੀ ਹਣ ਜਾਂਦੇ ਨੇ ਮੇਰੇ ਬੱਚੇ ਹੁਣ ਸਕੂਲ ਸਵੇਰੇ ਸਕੂਲ ਗਏ ਸੀ। ਫਰ ਆਏਗਾ ਰੋਟੀ ਰੋਟੀ। ਮ ਕੇ ਰੋਟੀ ਖਾਧੀ ਫੇਰ ਇਹ ਕੰਡਾ ਸੁੱਤੇ ਨੇ ਫਿਰ ਉਸ ਤੋਂ ਬਾਅਦ ਟੁਸ਼ਣ ਗਏ ਨੇ ਟਿਯੂਸ਼ਨ ਜਾਨ ਤੋ ਬਾਦ ਫੇਰ, ਫੇਰ ਸ਼ਾਮੀ ਖੇਲਣ ਗਏ ਨੇ ਹੁਨ ਆਏ ਨੇ ਫ੍ਰੀ ਹੋ ਕੇ। ਫਿਰ ਤੇ ਹੁਣ ਮੈਂ ਉਹ ਦੀ ਰੋਟੀ ਬਣਾਈ ਫਿਰ ਖਾਣਗੇ ਪੜ੍ਹਨਗੇ। ਫੇਰ ਸੋ ਜਾਣਗੇ।
ਹਾਂਜੀ-ਹਾਂਜੀ।
ਹਾਂਜੀ। ਹਾਂਜੀ। ਹੋਰ ਤੁਸੀ ਭੈਣ ਜੀ।
ਬਸ ਵਧੀਆ, ਐ ਬਸ ਹੁਣ ਸਕੂਲ ਜਾਂਦੇ ਨੇ। ਆ ਜਾਂਦੇ ਨੇ, ਫੇਰ ਰੋਟੀ ਖਾਂਦੇ ਨੇ। ਫੇਰ ਪੜਾਈ ਪੜੂਈ ਕਰਦੇ ਨੇ, ਫੇਰ ਸ਼ਾਮ ਹੋ ਜਾਂਦੀ ਖੇਲਣੇ ਚਲੇ ਜਾਂਦੇ ਨੇ। ਫ ਰੋਟੀ ਖਾਂਦੇ ਰਾਤੀ, ਸੋ ਜਾਂਦੇ ਨੇ।
ਹਾਂਜੀ। ਭੈਣ ਜੀ ਮੈਂ ਨਾ ਇੱਕ ਗੱਲ ਦ
ਹਾਂਜੀ।
ਹਾਂਜੀ। ਹੈਲੋ, ਹਾਂਜੀ-ਹਾਂਜੀ, ਤੁਹਾਡੀ ਨਾ ਬਹੁਤ ਘੱਟ ਆਵਾਜ ਆਂਦੀ ਪਈਏ।
ਘੱਟ ਆਵਾਜ ਆ ਰਹੀ ਹੈ।
ਹਾਂਜੀ। ਮੈਂ ਤੁਹਾਨੂੰ
ਹੁੰ ਆਈ ਠੀਕ। ਹੁਣ ਆਈ ਠੀਕ।
ਹੁਨ ਆਈ ਠੀਕ, ਤੇ। ਤੇ ਇੱਕ ਭੈਣ ਜੀ ਦਾ ਫੋਨ ਆਇਆ ਸੀ, ਮੈਨੂੰ ਕਹਿੰਦੇ ਕਿ ਤੁਸੀਂ। ਹੈਗੇ ਨਾ, ਉਹ ਗੱਲ ਕਰੋਗੇ ਜੇ-ਜੋ। ਨਾਲੀ ਦੇ ਬਾਹਰ ਗੰਦ ਪਿਆ ਹੋਇਆ ਨਾ। ਉਹ ਠੀਕ ਕਰਵਾਣਾ ਹੈ ਤੇ ਉੱਥੇ ਕਮੇਟੀ। ਘਰ ਜਾ ਕੇ ਫਿਰ ਕੰਪਲੇਂਟ ਕਰਨੀ ਪੈਣੀ। ਫੇਰ ਤੇ ਉਹ ਫਿਰ ਆ ਕੇ ਤੁਸੀਂ ਨਾਲ ਚੱਲੋਗੇ ਮੇਰੇ।
ਹਾਂਜੀ- ਹਾਂਜੀ ਚੱਲ ਜਾਂਗੇ। ਸਾਡੇ ਨਾਲੀ ਵਿਚ ਵੀ ਬੜਾ ਗੰਦ ਏ। ਮੱਛਰ ਆ ਜਾਂਦੇ ਨੇ। ਵੀ ਮੱਛਰ ਫੇਰ ਮੱਛਰ, ਉਹ ਬੀਮਾਰੀ ਕਰਦੇ ਨੇ। ਮੱਛਰ ਡੇਂਗੂ ਡੇਗੂ ਫੈਲਾਉਂਦੇ ਨੇ ਬੱਚੇ ਬਿਮਾਰ ਕਰ ਦਿੰਦੇ ਨੇ। ਹੋਸਪਿਟਲ ਚ' ਜਾਓ। ਦਵਾਈਆਂ ਖਾਓ। ਫੇਰ ਮਤਲਬ ਮੱਖੀਆਂ ਗੰਦੀਆਂ ਬਹੁਤ ਕਿਸੀ ਨੂੰ ਵੀ ਹੋ ਜਾਂਦਾ ਲੱਗ ਜਾਂਦੀ ਹੈ।
ਹਾਂਜੀ ਭੈਣਜੀ, ਉਹ ਹੈ ਹੀ ਸਾਡੇ ਇਥੇ ਵੀ ਬਹੁਤ ਗੰਦ ਪਿਆ ਭੈਣਜੀ ਇਨਾ ਪਰੇਸ਼ਾਨ ਹੋ- ਔਰ ਇੰਨਾ ਪਰੇਸ਼ਾਨ ਜਾਂਦੇ ਹਾ, ਕੇ ਸਾਡੀ ਗਲੀ ਦੇ ਕੂੜਾ ਚੁਕੋ ਸਫ਼ਾਈ ਕਰੋ- ਇੰਨੀ ਗੰਦੀ ਸਮੈਲ ਆਉਂਦੀ ਪਈ ਹੈ ਬੂਹੇ, ਕੋਲ ਜਾਓ ਇੰਨੀ ਗੰਦੇ, ਭੈਣ ਦੇਖੋ ਸਾਡੇ ਘਰ ਚ ਨਿੱਕਾ ਬੱਚਾ ਹੈਗਾ ਉਹ ਛੋਟਾ ਜਿਹਾ ਬੱਚਾ ਹੈਗਾ, ਉਹਦੇ ਵਿਹੜੇ ਤੇ ਘੁੰਮਦਾ ਰਹਿੰਦਾ ਹੈ ਜੀ, ਉਹ ਕੋਈ ਪੈਰ ਲੈ ਕੇ ਆ ਜਾਂਦਾ ਜੀ ਸਾਰੇ ਕੀਟਾਣੂ ਅੰਦਰ ਆਂਦੇ ਜੀ। ਇੰਨੀ-ਇੰਨੀ ਬਿਮਾਰੀ ਫੈਲਦੀ ਉਹਦੇ ਨਾਲ, ਫੇਰ ਬੱਚੇ ਦੇਖੋ ਨਿਕਾ ਹੈਗਾ ਤੇ। ਸਫਾਈ ਕਰਨ ਦੀ ਜ਼ਰੂਰਤ ਨਾ ਬਹੁਤ।
ਹਾਂਜੀ- ਹਾਂਜੀ, ਹੋਰ ਵੀ ਪੰਨੀ ਨਾਲੇ 'ਚ ਪੰਨੀਆਂ ਫਸੀਆਂ ਹੁੰਦੀਆਂ। ਗੰਦ ਫਸਿਆ ਹੁੰਦਾ ਫੇਰ, ਉਹ ਚ' ਪਾੜ ਨ ਉੱਗ ਜਾਂਦਾ ਹੈ। ਜਦੇ ਇਕੱਠੇ ਹੁੰਦੇ ਨੇ ਵੈਸੇ ਗੰਦ ਇਕੱਠਾ ਹੁੰਦਾ।
ਪੰਜ- ਪੰਜ ਜ ਤੇ ਹ ਮੈਂ ਨਾਲ ਗੱਲ ਕੀਤੀ ਸੀ। ਉਹ ਕਹਿੰ ਤੁਸੀਂ ਮੈ ਚੱਲਣਾ, ਫੋਨ ਮੈਂ ਤੈਨੂੰ ਫ ਕਰਾਂਗੀ ਇਕੱਠੇ ਚੱਲਾਂਗੇ। ਉਥੇ ਕੰ ਕੰਪਲੇਟ ਕਰਨ, ਕਹਾਂਗੇ ਸਾਡੇ ਗਲੀ ਚ' ਆ ਕੇ ਸਫਾਈ ਕਰੋ। ਚਾਰ- ਪੰਜ ਨਾਲੇ ਇਕੱਠੇ ਹੋ ਕੇ ਚੱਲਾਂਗੇ। ਨਾ ਪੰਜ- ਛੇ ਬੰਦੇ ਇਕੱਠੇ ਕਰ ਲਾਂਗੇ। ਪੂ ਨ ਲਾ ਲਾਂਗੇ ਜੀ ਭਾਈ ਜੀ ਪੂਰੀ ਗਲੀ ਸਫਾਈ ਕਰਨੀ, ਜੋ ਕੂੜਾ ਪਿਆ ਉਹ ਸਾਫ਼ ਕਰਨਾ ਪੈਸੇ ਦੇ ਦਾ ਗਏ, ਤੇ ਠੀਕ ਹੈ
ਹਾਂਜੀ, ਵੈਸ ਵੀ ਇਕੱਠੇ ਜਾਣ ਜ ਤਾਂ ਇੱਕ ਨਾ ਤਾਂ ਕੋਈ ਸੁਣਦਾ ਹੁੰਦਾ ਨੀ- ਦੋਵਾਂ ਨੇ ਕੁਝ ਸੁਣਦਾ ਹੈ ਜ ਜਦ ਤੱਕ ਲੋਕ ਇਕੱਠੇ ਨਾਦੇ ਤ ਤੱਕ ਜਾਂਦੇ ਹੀ ਨੀ ਜੀ ਸੁਣਦੇ ਨੀ ਕਿਸੇ ਦੀ
ਅਗਰ-ਅਗਰ ਓ ਨ ਆਏ ਨਾ ਅਗਰ ਉਹ ਨਾ ਆਏ ਤੇ ਤੁਹਾਨੂੰ ਮੈਂ ਇੱਕ ਹੋਰ ਦਗਾੱਲ ਦਦੀ ਹਾਂ ਕਿ ਆਪਾਂ ਇੱਕ ਕਰਾਂਗੇ ਪੂਰੀ ਤੁਹਾਡੇ ਕੋਲ ਮਹੀਨੇ
ਹਾਂਜੀ
ਅੱਛਾ ਭੈਣ ਜੀ
ਹਾਂਜੀ ਬੋਲੋ ਨਾ
ਹੈਲੋ
ਹਾਂਜੀ ਹਾਂਜੀ ਬੋਲੋ
ਹੈਲੋ
ਹੈਲੋ
ਹਾਂਜੀ
ਹਾਂਜੀ ਹਾਂਜੀ ਬੋਲੋ ਹੁਣ ਕੀ ਖ ਰਿਹਾ ਸੀ
ਹੋਰ ਭੈਣ ਜੀ ਅਸੀਂ ਸਾਡੇ ਘਰ ਆਏ ਸੀ ਤੁਸੀਂ ਬੜੀ ਵਧੀਆ ਮਤਲਬ ਛੋਲੇ ਭਟੂਰੇ ਬਣਾ ਏ ਸੀ ਚਲੋ ਮੈਂ ਸੋਚਦੀ ਬਣਾਵਾਂ ਬੱਚਿਆਂ ਲਈ ਬਣਾ ਵਾ। ਉਹ ਬਣਦੇ ਕਿ ਥੜਾ ਨਾ ਮਤਲਬ ਤੁਹਾਡੇ ਅਲੱਗ ਹੀ ਸੀ ਜੇ ਬਾਜ਼ਾਰ ਹੀ ਹੁੰਦੇ ਥੋੜੀ ਮਿਲਾਵਟ ਮਲੂਵਟ ਕਰਦੇ ਨੇ ਪਾਣੀ ਵਗੈਰਾ ਤੇ ਘੱਟ ਹੀ ਲਾਉਂਦੇ ਨੇ ਤੁਸੀਂ ਬੜੇ ਵਧੀਆ ਬਣਾਏ ਸੀ ਵੀ ਬਣਦੇ ਨੇ ਤੇ ਮੈਂ ਸੋਚਿਆ ਚਲੋ ਬਣਾ ਲੋ ਖਵਾ ਹੀ ਦਾ ਤਾਂ ਏਦੇ ਚ ਬਣਾ ਦੋ
ਸ ਪੈ ਠੀਕ ਹੈ ਹਾਂਜੀ ਮੈਂ ਨਾ ਕੁਛ ਨੀ ਮੈਂ ਤਾਂ ਆਪਣੇ ਕਢ ਕੇ ਬਣਾਉਂਦੀ ਹਾਂ ਸਬਜ਼ੀਆਂ ਆਪ ਹੀ ਸਵਾਦ ਬਣ ਜਾਂਦੀਆਂ
ਹਾਂਜੀ ਵੀ ਕੀ ਪਾਉਂਦੇ ਹੋ
ਭੈਣ ਜੀ ਕੁਛ ਨੀ ਬਸ ਨਮਕ ਹੋ ਗਿਆ, ਮਿਰਚ ਹੋ ਗੀ, ਹਲਦੀ ਹੋ ਗੀ। ਦੇਗੀ ਮਿਰਚ ਹੋ ਗੀ, ਚਾਹ ਪੱਤੀ ਦਾ ਪਾਣੀ ਹੋ ਗਿਆ। ਤੇ ਏਦਾ। ਦਾ ਕੁਛ ਪਾਕ ਕੇ ਹਾਂ ਭੈਜੀ ਇੱਕ ਪਾ
ਹਾਂਜੀ। ਕਿਉਂਕਿ ਥੋੜੀ ਚਾਏ ਪਾਓ ਮਸਾਲੇ ਪਰ ਪਾਓ ਵਧੀਆ। ਜਿੰਨਾ ਸਬਜ਼ੀ ਖਾਣ ਦਾ ਟੇਸਟ ਹੈ ਸੁੰਘਣ ਦਾ ਬੰਦੇ ਪਤਾ ਲੱਗਿਆ ਹਾਂ ਵੀ ਕੁਛ ਸਬਜ਼ੀ ਕਈ ਲੋਕੀ ਕਿਆ ਵੀ ਬਨਾਉਂਦੇ ਸੀ ਜਿਸ ਚ ਨਮਕ ਮਰਜ਼ ਕੁਛ ਆਂਦਾ ਹੀ ਨੀ ਫਿੱਕੀ ਕਿ ਫਿੱਕੀ
ਹਾਂਜੀ ਭੈਣ ਜੀ ਸੀ ਪਾਠ ਕਰਕੇ ਬਣਾਉ ਨਾ ਹਰ ਸਬਜ਼ੀ। ਹੱਥ ਦੀ ਸਵਾਦ ਬਣ ਜਾਏ ਗੀ ਭੈਣ ਜੀ ਤੁਸੀਂ ਪਾਠ ਕਰੋ ਤੇ ਬ ਸਵਾਹ ਬਣੇਗੀ
ਹਾਂਜੀ ਹਾਂਜੀ ਉਹ ਤੁਹਾਡਾ ਉੱਥੇ ਮੌਸਮ ਕਿੱਦਾਂ ਤੁਹਾਡੇ ਉੱਥੇ ਮੌਸਮ ਕਿੱਦਾਂ ਹੈ
ਸਾਡੇ ਇੱਥੇ ਮੌਸਮ
ਤੁਹਾਡੇ ਉੱਥੇ ਮੌਸਮ ਕਿੱਦਾਂ ਦਾ ਗਰਮੀ ਹੈ
ਸਾਡੇ ਇੱਥੇ ਮੌਸਮ ਤਾਂ ਠੀਕ ਫੇਰ ਉਸ ਤੋਂ ਬਾਅਦ ਬੱਧਰ ਬਣ ਗਏ ਭੈਣਜੀ ਫੇਰ ਉਸ ਤੋਂ ਬਾਅਦ ਥੋੜਾ ਬ ਮੀਂਹ ਪ ਫੇਰ ਉਸ ਤੋਂ ਬਾਅਦ ਦੀ ਭੈਣ ਜੀ ਠੀਕ ਹੋ ਗਿਆ। ਬਦਲ ਬਣੇ ਹੋਏ। ਨੇ ਠੰਡੀ ਠੰਡੀ ਹਵਾ ਚਲ ਰੀ ਐ।
ਹਾਂਜੀ ਸਾਡੇ ਏਥੇ ਤੇ ਗਰਮੀ ਬੜੀ ਹੋਈ ਪਈ ਏ ਧੁੱਪ ਈ ਨਿਕਲ ਜਾਂਦੀ ਹੈ ਮੀਂਹ ਆਂਦਾ ਏ ਸ਼ਕਲ ਵਖਾ ਕੇ ਚੱਲ ਜਾਂਦਾ ਬਸ ਦੋ ਚਾਰ ਬੂੰਦਾਂ ਪਾਂਦਾ।
ਉੱਥੇ ਭੈਣਜੀ ਐ ਤੇ ਐ ਐ ਐਵੇ ਈ ਐ। ਜਿੱਥੇ ਭਾਵ ਸਾਹਿਬ - ਉਥੇ ਮੀਂਹ ਪੈ ਜਾਂਦਾ ਜਿੱਥੇ ਪਾਫ ਨੀ ਬਣਦਾ। ਉੱਥੇ ਮੀਹ ਕਟਦਾ ਈ ਨੀ ਉੱਥੇ ਗਰਮੀ ਰਹਿੰਦੀ ਰੀ।
ਹਾਂਜੀ-ਹਾਂਜੀ ਬੜੀ ਗਰਮੀ ਏਥੇ ਤੇ ਪੇਤ ਨਿਕਲਣ ਲੱਗ ਗੀ ਆ।
ਓਦਾ ਨਾ ਪੋਡਰ ਆਂਦਾ ਜੀ। ਉਹ ਲਾਇਆ ਕਰੋ ਦੀ।
ਹਾਂਜੀ-ਹਾਂਜੀ ਲਾਣੇ ਆ ਅਸੀਂ ਫੇਰ ਵੀ ਚਾਏ ਲਾ ਲਓ, ਫੇਰ ਵੀ ਜਬ ਤੱਕ ਗਰਮੀ ਨਈ ਜਾਂਦੀ, ਤਬ ਤੱਕ ਨੀ ਜਾਂਦੀ ਪੇਤ।
ਹਾਂਜੀ, ਤੇ ਫੇਰ ਨਾ ਉਹਦੀ ਬੜਾ ਮਨ ਲੈ ਕਰੋ ਫਿਰੋਲ ਫਿਕਟਰੀ ਹੁੰਦੀ ਜੋ ਬੋ ਬੋਲਦੇ ਨੇ। ਹਾਂ ਫਟਕਰੀ। ਉਹਨੂੰ ਪਾਣੀ ਮਿਲਾ ਕੇ ਨਾ ਜਿੱਥੇ ਪਿਤ ਹੈਗੀ, ਉਥੇ ਮਲ ਲਓ ਤੇ ਤਾਢੀ ਪੇਤ ਠੀਕ ਹੋਜੇਗੀ। ਰੇ ਨਾਲੋਂੇ ਵਿਅਕਤੀ ਹੋਏਗੀ
ਜਿਮੀ ਵੀ ਚਾੜੇ ਸੀਗਾ, ਤਾਈ ਲਾਵਾਂਗੇ।
ਹਾਂ। ਫਤਕੜੀ ਮਲ ਲੋੋ।
ਹਾਂਜੀ-ਹਾਂਜੀ। ਹੋਰ ਬਸ ਫਟਾਫਟ ਗਰਮੀ ਜਾਏ।
ਮੈਂ ਬਸ ਫਟਾਫਟ ਗਰਮੀ ਚ ਆਏ ਆਂ। ਫੇਰ ਸਰਦੀ ਆਏ, ਸਰਦੀ ਚ ਬੰਦਾ ਫੇਰ ਵੀ ਠੀਕ ਰਹਿੰਦਾ। ਗਰਮੀ ਚ ਤਾਂ ਪਿਤ ਈ ਖਾ ਜਾਂਦੀ ਏ।
ਹਾਂਜੀ। ਭੈਣ ਜੀ, ਗਰਮੀ ਏਨੀ ਪੈਂਦੀ ਆ। ਭੈਣਜੀ ਕੁਦਰਤ ਦੇ ਦੋ ਈ ਰੰਗ
ਗਰਮੀ ਪਈ ਤੇ, ਗਰਮੀ ਪਈ ਰਹੇਗੀ। ਸਰਦੀ ਪਈ ਤੇ, ਸਰਦੀ ਪਈ ਰਹੇਗੀ।
ਹਾਂਜੀ-ਹਾਂਜੀ।
ਹਾਂਜੀ ਭੈਣਜੀ,। ਹੋਰ ਦਸੋ ਭੈਣਜੀ? ਕਿਵੇਂ ਲਗਿਆ, ਮੇਰੇ ਨਾਲ ਗੱਲ ਬਾਤ ਕਰਕੇ?
ਜੀ, ਬਹੁਤ ਵਧੀਆ ਲੱਗਿਆ, ਟਾਡੇ ਨਾਲ ਗੱਲ ਕਰਕੇ ਮੈਂ ਸੋਚ ਹੀ ਸੀ। ਗੱਲ ਕਰਾਂ ਬਸੱ ਫੇਰ ਮੈਂ ਕਿਹਾ, ਮਤਲਬ ਹੈ। ਵੇਹਲੇ ਸੁਣ ਲੈਂਦੇ ਆ।
ਹਾਂਜੀ। ਚਲੋ ਭੈਣ ਜ ਉਹ ਤੁਹਾਡਾ ਬਹੁਤ ਵਧਿਆ ਧੰਨਵਾਦ। ਤੁਸੀਂ ਮੇਰੇ, ਨਾਲ ਗੱਲ ਕੀਤੀ ਜੀ ਤੁਸੀਂ, ਮੇ ਲੈ ਕੇ ਆਉਣਾ ਠੀਕ ਹੈ ਜੀ,
ਹਾਂਜੀ-ਹਾਂਜੀ ਆਵਾਗੇ ਤੁਸੀਂ, ਵੀ ਆਣਾ
ਠੀਕ। ਤੇ ਚਲਾਂਗੀ, ਠੀਕ ਐ ਜੀਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।